ਹੈਲੋ ਕਾਲ ਜੀ,
ਹਾਂਜੀ
ਹੋਰ ਕੀ ਕਿਵੇਂ ਹੋ ਤੁਸੀਂ?
ਮੈਂ ਵਧੀਆ ਸ਼ੁਕਰ ਐ ਲੱਗ ਗਈ।
ਹਾਂ ਸ ਸਈ ਗੱਲ ਐ ਹੋਰ ਅੱਜ ਦੇ ਦਾ ਤੁਹਾਡਾ ਦਿਨ ਕਿਵੇਂ ਲੰਘਿਆ?
ਵਧੀਆ ਲੰਗਿਆ ਪੂਰਾ ਟੈਮ।
ਲੰਗਿਆ ਫੇਰ ਤੁਹਾਡਾ ਮਨਪਸੰਦ ਖਾਣਾ ਕੀ ਐ?
ਮੇਰਾ ਮਨਪਸੰਦ ਖਾਣਾ ਅੱਜ ਮੈਂ ਬਣਾਇਆ ਸੀ ਮੈਨੂੰ ਓਦੀ ਮਛਰੀ ਦੀ ਦਾਲ ਪਸੰਦ ਐ।
ਹਾਂ ਮੇਰੀ ਵੀ ਓ ਫੇਵਰੇਟ ਓਦੇ ਨਾਲ ਚੋਲ ਹੋ ਜਾਣ ਤਾਂ ਮਜ਼ਾ ਈ ਆ ਜਾਂਦੈ ਹਾਂ ਰੋਹਿਤ ਨੂੰ ਤਾਂ ਜਮਾ ਨੀ ਚੰਗੇ ਲੱਗ ਤੇ ਮੈਂ ਏਨਾਂ ਨੂੰ ਬੋਲਦੀ ਆ ਉੜਦ ਦੀ ਦਾਲ ਹੈਗੀ ਐ।
ਮੈਨੂੰ ਮਛਰੀ ਦੀ ਦਾਲ ਤਾਂ ਮੈਨੂੰ ਬਹੁਤ ਪਸੰਦ ਐ ਤੇ ਨਾਲੇ ਚਾਵਲ। ਥੋੜੇ ਜੇ ਓਦੇ-ਓਦੇ ਨਾਲ ਪਿਆਜ ਓ ਹੋ-ਹੋ
ਓ ਤਾਂ ਹੈ ਤੇ ਤੁਹਾਨੂੰ ਕੇੜਾ ਮੌਸਮ ਸਭ ਤੋਂ ਵਧੀਆ ਲੱਗਦੈ।
ਮੈਨੂੰ ਠੰਡ ਜਾਦਾ ਪਸੰਦ ਆ।
ਹਾਂ ਮੈਨੂੰ ਆਪ ਯਾਰ ਪਤਾ ਕੀ ਗੱਲ ਐ ਜਿੱਥੇ ਮਰਜੀ ਘੁੰਮੋ ਤੇ ਖਾਣ ਦਾ ਮਨ ਕਰਦਾ ਨਾ ਸਭ ਤੋਂ ਵਧੀਆ ਗੱਲ ਖਾਣ ਦਾ ਮਨ ਬੋਤ ਕਰਦੈ। ਰਾਮ ਤੋਂ ਰਜਾਈ ਚ ਬੈਠੋ ਜਿਸ ਮਰਜੀ ਵੇਲੇ ਉੱਠ ਕੇ ਬਣਾਲੋ।
ਸਈ ਗੱਲ ਹੈ ਤੇ ਐਵੇਂ ਨੀ ਹੁੰਦਾ ਕਿ ਵੀ ਕਿਚਨ ਚ ਕੰਮ ਨੀ ਕਰ ਸਕਦੇ।
ਹਾਂ ਕਿਚਨ ਚ ਵੀ ਮਨ ਕਰਦੈ ਕੰਮ ਕਰਨ ਦਾ ਤੇ ਬਾਹਰ ਦਾ ਮੌਸਮ ਵੀ ਵਧੀਆ ਹੁੰਦੈ। ਨਾ ਕੀਚੜ ਪੀਚੜ ਨਾ ਕੁੱਛ। ਬਸ ਕੱਪੜੇ ਈ ਜਾਦਾ ਪਾਣੇ ਹੁੰਦੇ ਆ ਆਪਣਾ ਕਵਰ ਰੋ ਤੇ ਮਜ਼ੇ ਕਰੋ ਮੈ ਨੂੰ ਆਪ
ਮੈਨੂੰ ਤਾਂ ਗਰਮੀਆਂ ਬਿਲਕੁੱਲ ਪਸੰਦ ਨੀ।
ਮੈਨੂੰ ਤਾਂ ਗਰਮੀਆਂ ਸੱਚੀ ਗੱਲ ਆ ਮੈਨੂੰ ਤਾਂ ਆਪ ਨੀ ਪਸੰਦ।
ਬਿਲਕੁੱਲ ਮੈਨੂੰ ਤਾਂ ਐਨੀ ਭੈਂਡੀ ਲੱਗਦੀਆਂ ਨਾ ਗਰਮੀਆਂ।
ਮੈਂ ਕਦ ਆਊਗੀ ਯਾਰ ਅਕਤੂਬਰ ਤੋਂ ਬਾਦ ਜਾ ਕੇ ਕਨੂੰ ਦਾ ਵਿਆਹ ਦੇਖਲੀ ਸਾਲ ਹੋਜੂਗਾ ਹੁਣ ਅਕਤੂਬਰ ਚ ਅਕਤੂਬਰ ਤੋਂ ਬਾਦ ਜਾ ਕੇ ਅਉਗੀ।
ਠੰਡ ਕਹਿੰਨੇ ਆ ਵੀ ਜਨਮਾਸ਼ਟਮੀ ਜਨਮਾਸ਼ਟਮੀ ਤੇ ਨਾ ਓਹ ਠੰਡ ਜਾ ਹੋ ਜਾਂਦੀ ਐ।
ਹਾਂ ਹੋਣੀ ਸਟਾਰਟ ਹੋ ਜਾਂਦੀ ਐ ਪਰ। ਪ੍ਰਭ ਬੋਲ-ਬੋਲ ਕੇ ਲਰਨ ਕਰੋ ਹਾਂ ਐ ਤਾਂ ਹੈ ਈ।
ਹੂੰ
ਤੇ ਤੁਹਾਡਾ ਕੋਈ ਮਨਪਸੰਦ ਤਿਉਹਾਰ?
ਮਨਪਸੰਦ ਤਿਉਹਾਰ ਦੀਵਾਲੀ।
ਹੂੰ ਸੇਮ ਦੀਵਾਲੀ ਸਭ ਤੋਂ ਵਧੀਆ ਤੇ ਆਪਣੇ ਆਪਣੇ ਬਰਡੇ।
ਹਾਂ ਆਪਣੇ-ਆਪਣੇ ਬਰਡੇ
ਓਨ ਓ ਦੇ ਉਸ ਦਿਨ ਬੋਤ ਸਪੈਸ਼ਲ ਫੀਲ ਹੁੰਦੈ ਹਾਂ।
ਯਾਰ ਬਰਡ ਡੇ ਵੀ ਮੇਰਾ ਜਦੋਂ ਵਿਰਾਜ ਹੋਇਆ ਸੀ।
ਚਲੋ ਮੈਨੇ ਬੋਲਾ ਸਾ ਨੇਮਿੰਗ ਵਰਡ ਏ ਐ। ਜੇੜ੍ਹੇ ਪੂਰੀ ਲਾਈਨ ਸੋਚਣੀ ਆ ਕੀ ਇਸ ਇਦੇ ਚ ਨੇਮ ਕੀ ਹੁੰਦੈ ਪੜੋ। ਹਾਂ ਮੈਂ ਹੋਰ ਲਿਖ ਕੇ ਦੇਵਾਂਗੀ ਹੋਰ ਪੜ੍ਹੋ ਡਾਇਰੀ ਚ ਹੋਰ ਹੋਮਵਰਕ ਸਾਰਾ ਹੋਮਵਰਕ ਰੀਡ ਆਊਟ ਕਰਲੋ ਤਾਂ ਫਿਰ ਮੈਂ ਇੱਕ ਵਾਰੀ ਲਿਖ ਕੇ ਦੇਵਾਂਗੀ ਚਲੋ ਛੇਤੀ। ਤੇ ਖਾਲੀ ਸਮੇਂ ਵਿੱਚ ਤੁਸੀਂ ਕੀ ਕਰਨਾ ਪਸੰਦ ਕਰਦੇ ਓ?
ਇੰਸਟਾਗ੍ਰਾਮ।
ਹਾਂ ਮੈਂ ਰੀਲ ਸਕਰੋਲ ਕਰੀ ਜਾਓ ਤੇ ਲਿਖ ਲੋ। ਲਰਨ ਕਰਲੋ ਉੱਥੇ ਜਾ ਕੇ ਚਲੋ। ਮੈਂ ਜਾਣ ਨੀ ਦੇਣਾ ਖੇਡਣ ਏ ਯਾਦ ਰੱਖੀ। ਕੀ ਤੁਹਾਨੂੰ ਫਿਲਮਾਂ ਜਾਂ ਗਾਣੇ ਸੁਣਨਾ ਚੰਗਾ ਲੱਗਦੈ।
ਹਾਂ ਫਿਲਮ ਵਾਚ ਕਰ ਲੈਂਦੀ ਆ ਮੈਂ
ਹਮ ਮੈਂ ਪੰਜਾਬੀ ਮੂਵੀ ਤਾਂ ਬਹੁਤ ਵਧੀਆ ਲੱਗਦੀ ਆ ਮੈਨੂੰ ਰਾਤੀ ਲਾਓ ਹਾਂ ਹਿੰਦੀ ਚ ਮੈਨੂੰ ਤਾਂ ਆਪ ਨੀ ਅੱਛੀ ਲੱਗਦੀ ਤੇ ਸ਼ਾਮੀ ਰਾਤੀ ਬੈਠੋ ਕਈ ਵਾਰ ਅਸੀਂ ਹਾਂ ਅਸੀਂ ਕੀ ਕਰਦੇ ਹਾਂ ਕਿ ਪਤਾ ਕੀ ਹੈ। ਪੰਜਾਬੀ ਮੂਵੀ ਚ ਇਹ ਹੈ ਗੰਦ ਨੀ ਹੁੰਦਾ।
ਹਾਂ ਦੇਖ ਸਕਦੇ ਆ ਤੇ ਹਿੰਦੀ ਮੂਵੀਆਂ ਚ ਇਹ ਆ ਪਤਾ ਨੀ ਕੀ ਪੁੱਛ ਦੇ ਨੇ ਦੇ ਦਿੰਦੇ ਆ ਉਹ ਪਤਾ ਨੀ ਕੀ ਸਟੋਰੀ ਵੀ ਅਜੀਬ ਜਿਹੀ ਹੁੰਦੀ ਹੈ।
ਕੋਨ ਲੈ ਕੇ ਆਂਦੇ ਨੇ, ਕੋਲਡ ਡਰਿੰਕ, ਪੋਪਕੋਰਨ ਭਰ ਕੇ ਬਣਾ ਲੈਂਦੇ ਨੇ ਤੇ ਫਿਰ ਰਾ ਲਾ ਲੈ ਟਾਂ ਬੰਦ ਕੀਤੀਆਂ, ਬੂਫਰ ਕਨੈਕਟ ਕੀਤਾ, ਚਾਹੇ ਗਿਆਰਾਂ ਵੱਜਣ ਚਾਹੇ ਸਾਢੇ ਬਾਰਾਂ। ਹੁਨੀ ਲਾਸਟ ਮੈਂ ਇਸ਼ਕਾਂ ਦੇ ਲੇਖ ਕਿਆ ਮੂਵੀ ਦੇਖੀ ਆਏ ਹਾਏ ਨਜ਼ਾਰੇ ਆ ਗਏ ਸੀ।
ਹਾਂ। ਮੈ ਵੇਖੀ ਹੋਈ ਆ।
ਵੇਖੀ ਆ ਮੈਂ।
ਗੁਰਨਾਮ ਦੀ ਤਾ ਮੈਂ ਇੱਕ ਵੀ ਮੂਵੀ ਨੀ ਛੱਡਦੀ।
ਹੁੰ।
ਹੂੰ।
ਤੇ ਫਿਰ ਤੁਸੀ ਕਦੇ ਕਿਸੇ ਸੋਣੀ ਜਗ੍ਹਾ ਘੁੰਮਣ ਗਏ ਓ?
ਬਿਲਕੁਲ ਗਏ ਆਂ ਜੀ, ਤੇ ਹਨ ਹੁਨ ਹੁਨ ਹੋਰ ਜਾਣਾ ਇੱਕ ਸੋਣੀ ਜੀ ਜਹ ਥਾਂ ਤੇ।
ਹਾਂ ਸਿਲੀਗੂੜੀ, ਸਿਲੀਗੁੜੀ ਓ ਕਿੱਥੇ ਐ?
ਸਿਲੀਗੁੜੀ ਐ ਵੈਸਟ ਬੰਗੋਲ। ਆਪਾਂ ਗਏ ਸੀਗੇ ਦਾਰਜਲਿੰਗ
ਹੂੰ।
ਤੇ ਨੇਪਾਲ ਬੋਡਰ
ਅੱਛਾ ਏ ਤਾਂ ਵਧੀਆ, ਏ ਕਿ ਮਤਲਬ ਬਾਏ ਕਾਰ ਗਏ ਸੀ ਤੁਸੀਂ?
ਨਈ ਇਥੋਂ ਦਾ ਟ੍ਰੇਨ ਤੋਂ ਗਏ ਸੀਗੇ ਫਿਰ ਉਦੋਂ ਮਤਲਬ ਯੂਨਿਟ ਤੋਂ ਜਿਜੈ ਮਤਲਬ ਜੀਜੂ ਦੀ ਯੂਨਿਟ ਐ ਨਾ ਆਰਮੀ ਚ ਆਇਆ ਜੀਜੂ ਫੇਰ ਯੂਨਿਟ ਤੋਂ ਆਪਾਂ ਫੇਰ ਕਾਰ ਕੀਤੀ ਹੀ।
ਅੱਛਾ ਮਤਲਬ ਆਪਣੀ ਫੈਮਿਲੀ ਦੇ ਇਨਲੋਸ ਦੇ ਨਾਲ ਗਏ ਸੀ।
ਇਨ ਦੇ ਹਾਂ ਫੇਰ ਓ ਤੇ ਆਪਾਂ ਮਤਲਬ ਵਿਰਾਜ ਨੂੰ ਵਿਰਾ ਮੈਂ ਉਦੋਂ ਗਈ ਸੀ ਜਦੋਂ ਮੈਨੂੰ ਪਤਾ ਲੱਗ ਗਿਆ ਸੀਗੀ ਵੀਰਾ ਮੈਂ ਪ੍ਰੈਗਨੈਂਟ ਆ।
ਅੱਛਾ ਵੀ ਰਾਜ ਨੂੰ ਲੈ ਕੇ ਨੀ ਅਜੇ ਤੱਕ ਕਿਤੇ ਵੀ ਗਏ।
ਨਈ ਨੀ ਸ਼ਿਮਲਾ ਤਾਂ ਗਏ ਐ ਪਰ ਉਸ ਜਿਸ ਦਿਨ ਸਾਨੂੰ ਪਤਾ ਲੱਗਿਆ ਨਾ ਓ ਦਿਨ ਸਾਡੀ ਟ੍ਰੇਨ ਸੀਗੀ ਇੱਥੋਂ ਦੀ ਸ਼ਿਮਲਾ ਸਿਲੀਗੁੜੀ ਦੀ ਼
ਅੱਛਾ-ਅੱਛਾ ਫਿਰ ਓ ਕੈਂਸਲ ਹੋ ਗਿਆ।
ਨਈ ਫਿਰ ਮੈਂ ਆਪ ਆਪਦੀ ਗਾਇਨੀ ਨੂੰ ਪੁੱਛਿਆ ਕਿ ਵੀ ਮੈਂ ਜਾ ਸਕਦੀ ਆ ਕਹਿੰਦੀ ਟਰੈਵਲ ਕਰੋ ਪਰ ਕੁਛ ਏਦਾਂ ਨਾ ਕਰਿਓ ਕਿ ਤੁਹਾਨੂੰ ਪੇਨ ਹੋਵੇ ਆ ਏਦਾਂ ਕੁਛ ਫੇਰ ਓਨੇ ਦਵਾਈਆਂ ਦੇਤੀ ਸੀ ਫਿਰ ਆਪਾਂ ਘੁੰਮ ਕੇ ਆਏ ਸੀ ਆਰਾਮ ਨਾਲ
ਹਾਂ, ਵਧੀਆ ਤੇ ਤੁਹਾਡਾ ਹਾਂ ਟ੍ਰੇਨ ਚ ਤਾਂ ਹੋ ਜਾਂਦਾ ਠੈਕੇ ਠੂਕੇ ਲੱਗਦੇ ਨੇ ਨਾ ਪ੍ਰਭੂ ਤੁਹਾਡੀ ਆਵਾਜ਼ ਨੀ ਆ ਰਈ ਬੋਲ-ਬੋਲ ਕੇ ਐਲਾਨ ਕਰੋ। ਤੁਹਾਡਾ ਮਨਪਸੰਦ ਖੇਡ ਜਾਂ ਕੋਈ ਸ਼ੌਕ ਕੀ ਹੈ?
ਮੇਰਾ ਮਨਪਸੰਦ ਖੇਡ ਬੈਡਮਿੰਟਨ।
ਹੂੰ।
ਤੇ ਸ਼ੌਂਕ ਮੇਰੇ ਗਾਣੇ ਸੁਣਨੇ ਫ੍ਰੀ ਟਾਈਮ ਚ ਗਾਣੇ ਸੁਣਨੇ ਹੈੇਡਫੋਨ ਲਾ ਕੇ ਹੂੰ
ਮੈਂ ਤਾਂ ਆ ਕੀ ਮਨਪਸੰਦ ਖੇਡ ਜਾਂ ਸ਼ੌਕ ਮੈਨੂੰ ਉਝ ਤਾਂ ਗਾਣੇ ਸੁਣਨੇ ਬਹੁਤ ਪਸੰਦ ਨੇ??
ਮੈਨੂੰ ਵੀ ਪੰਜਾਬੀ
ਹਾਂ ਪੰਜਾਬੀ ਜਦੋਂ ਕਦੀ ਬੋਰ ਹੋ ਤਾਂ ਪੰਜਾਬੀ ਸੌਗ ਲਾ ਲੋ ਤਾਂ ਖੇਡ ਕੀ ਕਹਿ ਸਕਦੇ ਹਾਂ ਅੱਜ ਕੱਲ ਸਾਡੇ ਸਕੂਲੇ ਨਾ ਲਾਸਟ ਟਾਈਮ ਲਾਸਟ ਈਅਰ ਵੀ ਇਸ ਈਅਰ ਵੀ ਮੈਚ ਹੋਇਆ ਸੀ ਮੀਨਸ ਓਦੇ ਸਾਰੇ ਟੀਚਰ ਹੁੰਦੇ ਨੇ ਤਾਂ ਉਹਦੇ ਤੇ ਬਹੁਤ ਮਜ਼ਾ ਆਂਦਾ ਉਹਦੇ ਚ ਕੀ ਹੁੰਦੈ ਕਿ ਲੇਡੀਜ਼ ਨੂੰ ਨਾ ਵਨ ਡਰੋਪ ਮਤਲਬ ਜੇ ਨੀਚੇ ਟੱਚ ਹੋ ਗਈ ਦੋ ਵਾਰ ਵੀ ਜੇ ਫੇਰ ਵੀ ਅਸੀਂ ਕੈਚ ਕਰੀ ਤ ਉਹ ਵੀ ਆਊਟ ਹੈ।
ਅੱਛਾ ਹ
ਮਤਲਬ ਜੈਂਟਸ ਨੂੰ ਨੀ ਸੀ ਜੈਂਟਸ ਨੂੰ ਤਾਂ ਇੱਕ ਹੱਥ ਨਾਲੋਂ ਹੀ ਕੈਚ ਸੀ ਅਲਾਉਡ
ਅੱਛਾ
ਜੇ ਉਹ ਇੱਕ ਦੋ ਹੱਥ, ਇੱਕ ਹੱਥ ਨਾਲ ਮਤਲਬ ਉਹਨਾ ਨੂੰ ਡਿਸੈਡਵਾਂਟੇਜ ਸੀ ਸਾਨੂੰ ਬੌਤਾ ਜੈਦਾ ਐਡਵਾਂਟੇਜ
ਐਡਵਾਂਟੇਜ ਸੀ ਹਾਂ।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
ਹੂੰ ਠੀਕ ਐ।
ਹੋਰ, ਜੇ ਤੁਆਨੂੰ ਇੱਕ ਨਵੀਂ ਕਲਾ ਸਿੱਖਣ ਦਾ ਮੌਕਾ ਮਿਲੇ ਤਾਂ ਤੁਸੀਂ ਕੀ ਸਿੱਖਣਾ ਚਾਓਗੇ?
ਕਲਾ
ਹੂੰ।
ਯਾਰ ਸੀਗੀ ਤਾਂ ਸੀਗੀ ਮੇਰੀ ਇੱਕ। ਕਿ ਮੈਂ ਇਨੂੰ ਸਿੱਖਣਾ ਚਾਹੁੰਨੀ ਆ, ਯਾਰ ਮੈਂ ਬੁਲਟ ਚਲਾਉਣੀਏ ਯਾਰ।
ਹੋ ਏਤਾਂ ਮੈਂ ਚਲਾਣੀ ਸਿਖਾ ਦਾਂਗੀ ਮੈਨੂੰ ਆਂਦੀ ਐ।
ਹਾਏ ਮੈਨੂੰ ਬੂਲਟ ਸਿਖਾ ਦੋ ਮੈਂ ਵਾਸ਼ੂ ਦੇ ਪਿੱਛੇ ਪਈ ਹੋਈ ਆ, ਮੈਂ
ਹਾਂ, ਮੈਂ ਤਾਂ ਸਿੱਖ ਲਈ ਮੈਨੂੰ ਆਂਦੀ ਏ ਚਲਾਣੀ ਹੂੰ।
ਫੇਰ ਉਹ ਮੈਨੂੰ ਪਤਾ ਕੀ ਕੈਂਦਾ, ਕੈਂਦਾ ਤੂੰ ਨਾਨ ਆਜਾ ਮੈਂ ਤੈਨੂੰ ਏ ਥੀ ਸਿਖਾ ਦੂੰਗਾ ਮੈਂ ਕਿਆ ਨਾਨ ਮੈਂ ਕਿਹਾ ਨਾਨ ਤੋਂ ਨਾ ਸਿੱਧੀ ਮੈਂ ਫਲਾਈਟ ਫੜਾਂਗੀ ਬੁਲਟ ਤੇ ਈ ਚੰਡੀਗੜ੍ਹ
ਹਾਂ, ਚੰਡੀਗੜ੍ਹ ਦੀ
ਵਹੀ ਸੇ ਜਾਊਂਗੀ ਏ ਤਾਂ ਐ।
ਹਾਂ।
ਤੇ ਤੁਆਨੂੰ ਇੱਕ ਨਵੀਂ ਅਹ ਮੈਨੂੰ ਆਪ
ਹੂੰ।
ਓ ਤਾਂ ਹੈ।
ਤੇ ਤੁਆਨੂੰ ਕੀ, ਤੁਆਨੂੰ ਕੀ ਕਲਾ ਸਿੱਖਣੀ ਪਸੰਦ ਐ।
ਹਾਂ, ਮੈਨੂੰ ਤ ਬ ਅੱਜ ਮਤਲਬ ਬੌਤ ਟੈਮ ਤੋਂ ਬੈਲੀ ਡਾਂਸ ਜਿਦਾਂ ਮੈਨੂੰ ਥੋੜਾ ਜਾ ਸਕੂਲ ਟਾਈਮ ਚ ਕੀਤਾ ਸੀ ਇੱਕ-ਦੋ ਵਾਰੀ ਆਇਆ ਸੀ ਕੋਈ ਟ੍ਰੇਨਰ ਸਿੱਖਾਨ। ਸ਼ਕੀਰਾ ਗਾਣਾ ਤੇ ਕੀਤਾ ਸੀ ਤਾਂ ਉਦੇ ਬਾਦ ਮੇਰਾ ਬੌਤ ਓ ਸੀ ਕਿ ਮੈਂ ਬੈਲੀ ਡਾਂਸ ਸਿੱਖਾ। ਹਾਂ, ਬਟ ਕਦੀ ਦਾ ਹੋਇਆ ਈ ਨੀ ਮਤਲਬ ਡਾਂਸ ਸਿੱਖਣ ਦਾ ਬਹੌਤ ਕਰੇਜ ਆ।
ਅੱਛਾ, ਅੱਛਾ, ਅੱਛਾ।
ਹਾਂ।
ਨਾ ਮੈਨੂੰ ਡਾਂਸ, ਮੈਨੂੰ ਕੁੜੀਆਂ ਆਲੇ ਕੋਈ ਸ਼ੌਕ ਨੀ।
ਹਾਂ, ਐ ਤਾਂ ਹੈ ਮਤਲਬ ਬੁਲਟ ਬਲਟ ਤਾਂ ਐਤਾਂ ਮੈਂ ਸਿੱਖ ਲਈ ਨਾ।
ਹਾਂ ਐ ਤੂੰ ਸਿੱਖ ਲਈ ਨਾ ਪਰ ਮੈਂ ਤਾਂ ਗਾੜੀ ਤਾਂ ਮੈਨੂੰ ਆਂਦੀ ਐ ਚਲਾਣੀ ਕਾਰ ਤਾਂ ਆਉਂਦੀ ਐ।
ਹਾਂ ਐ ਤਾਂ ਆਂਦੀ ਤਾਂ ਹੈ ਬਟ ਏ ਕੱਲੇ ਕਦੇ ਵੀ ਨਈ ਜਾਣ ਦਿੰਦੇ।
ਨਈ ਮੈਂ ਚਲਾ ਲੈਂਦੀ ਹੁਣੀ ਆ ਪਰ ਕਿਤੇ ਮਤਲਬ ਨਾਲ ਈ ਹੁੰਦੇ ਐ ਏ ਪਰ ਇੱਕ ਵਾਰੀ ਗਈ ਸੀਗੀ।
ਹਾਂ, ਮੈਂ ਕੈਂਦੇ ਆ ਜਿੱਥੇ ਮੈਂ ਕਿੱਦਾਂ ਜਾਣਾ ਹੋਵੇ ਤਾਂ ਮੈਂ ਕੱਲੀ ਚੱਕਾਂ ਕਾਰ ਮੈਂ ਚੱਲ ਜਾਉ, ਹੁਣ ਮੈਂ ਡਰਾਈਵਿੰਗ ਸਕੂਲ ਤੋਂ ਸਿੱਖਣੀ ਸਟਾਰਟ ਕਰਨੀ। ਕਿਉਂ ਕਦੇ ਜਿੱਦਾਂ ਮੀਂਹ ਪੈ ਜਾਂਦਾ ਐ ਤੇ ਕਿਤੇ ਬਾਜ਼ਾਰ ਜਾਣਾ ਪਏ ਤਾਂ ਪ੍ਰੱਬ ਨੂੰ ਚੱਕੋ ਤਾਂ ਹੁਣ ਦੋਨੋ ਜਣੇ ਚੱਲ ਜਾ ਹੁਣ ਮੈਂ ਮੂਡ ਪੂਰਾ ਬਣਾ ਲਿਆ।
ਵਦੀਆ।
ਹੂੰ।
ਕਰਣੀ ਪੈਣੀ।
ਹੋਰ, ਤੁਸੀਂ ਪੁੱਛੋ ਕੁੱਝ।
ਮੈਨ ਤਾਂ ਕਾਰ ਇਨਾਂ ਨੇ ਸਿਖਾਤੀ ਸੀਗੀ। ਵਿਰਾਸ਼ਤ ਹੋਣ ਤੋਂ ਪੈਲਾਂ ਈ ਮਤਲਬ ਫੇਰ ਇਨਾਂ ਨੇ ਕੈ ਤੁ ਜਲਦੀ ਮਤਲਬ ਛੇ ਤੀ ਸਿੱਖ ਗੀ ਤੂੰ, ਮੈਂ ਕਿਆ ਮੈਨੂੰ ਹੈ ਹੀ ਸ਼ੌਕ ਏਦਾਂ ਦਾ ਹੈ।
ਤੇਰੀ ਆਵਾਜ਼ ਨਹੀਂ ਆ ਰਹੀ ਬਿਲਕੁਲ ਵੀ ਪੜ੍ਹਨੇ ਕਿ ਮੈਂ ਬਾਹਰ ਨੀ ਜਾਣ ਦੇਣਾ, ਯਾਦ ਰੱਖੀ ਇੱਕ ਗੱਲ। ਜੇ ਪੂਰਾ ਲਰਨ ਨੀ ਕਰੇਗਾ ਮੈਂ ਬਾਹਰ ਨੀ ਜਾਣ ਦੇਵਾਂਗੀ, ਬਸ। ਹੂੰ ਹੋਰ
ਕੀ ਕਰਦਾ ਇਹ?
ਹੋਮ ਵਰਕ ਮੈਂ ਕਿਹਾ ਲੈਟ ਬੰਦ ਕਰਦੇ, ਪਹਿਲਾਂ ਤਾਂ ਟੀ ਵੀ ਵੇਖ ਰਿਹਾ ਸੀ, ਮੈਂ ਕਿਹਾ ਲੈਟ ਬੰਦ ਕਰਦੇ। ਕਹਿੰਦਾ ਨਾ ਫੇਰ ਮੈਂ ਅਹ ਬਈ ਇਹਨੂੰ ਪਤਾ ਹੈ ਮੈਂ ਇਹਦੇ ਫੋਨ ਤੋਂ ਗੱਲ ਕਰ ਰਹੀ ਹਾਂ ਤਾਂ ਮੈਨੂੰ ਫੋਨ ਵੀ ਨੀ ਮਿਲੂਗਾ। ਕਹਿੰਦਾ ਚਲੋ ਮੈਂ ਪੜ੍ਹ ਹੀ ਲੈਂਦਾ, ਤਾਂ ਫਿਰ ਛੇ ਵਜੇ ਮੈਂ ਖੇਡਣ ਚੱਲ ਜਾਂਗਾ ਬਾਹਰ। ਸਾਈਕਲਿੰਗ ਕਰਨ ਜਾਂਦਾ ਤੇ ਹੁਣ ਮੈਂ ਕਿਹਾ ਪੜ੍ਹ ਨੀ ਰਿਹਾ ਇੱਥੇ ਉਹਦੇ ਮੁੜੇ ਤੇ ਬੈਠਿਆ ਤੇ ਓਦੇ। ਕਦੇ ਇੱਥੇ ਕਦੇ ਉੱਥੇ ਏਦਾਂ ਹੋ ਰਿਹਾ।
ਆਵਾਜ਼ ਨਹੀਂ ਆ ਰਹੀ ਪੜ੍ਹਨ ਦੀ।
ਅੱਛਾ-ਅੱਛਾ।
ਹਾਂ।
ਹੋਮਵਰਕ ਫਿਰ ਹੁਣੇ ਫਿਨਿਸ਼ ਕਰ ਲੈਂਦਾ।
ਹਾਂ ਕਰਾਣਾ ਪੈਂਦਾ ਥਪੇੜਾ ਮਾਰ-ਮਾਰ ਕਰ ਤਾਂ ਲੈਂਦਾ ਪਰ ਕਦੀ-ਕਦੀ ਏ ਹੁੰਦਾ ਆਲਸ ਆ ਜਾਂਦਾ ਇਹਨੂੰ ਸਕੂਲ ਨੇ ਤਾਂ ਕਰ ਲੈਂਦਾ ਐਕਸਟਰਾ ਕਰਨ ਤੇ ਉਹ ਆਫ਼ਤ ਆਂਦੀ ਹੈ।
ਹਾਂ ਬਸ ਏਦਾਂ ਹੀ ਆ ਯਾਰ
ਹਾਂ।
ਮੇਰੇ ਆਲਾ ਦੇਖ ਲੈ, ਵਿਰਾਜ ਮਤਲਬ ਹੁਣ ਇਹਨੂੰ ਬੁੱਕਸ ਲਿਆਣ ਕੇ ਦਿੱਤੀ ਹੋਈ ਆ ਮੈਂ, ਏ ਬੀ ਸੀ ਦੀ ਤੇ ਸਪੋਰਟਸ ਦੀ ਮਤਲਬ ਬੱਚੇ ਨੂੰ ਪਤਾ ਲੱਗ ਜਾਂਦਾ ਨੇ ਕਿ ਕੀ ਕੁੱਛ ਹੈ ਤੇ ਮੈਨੂੰ ਆਪ ਬਿਠਾਂਦਾ। ਕਿ ਮੰਮਾ ਆਜੋ ਆਪਾਂ ਪੜ੍ਹਦੇ ਹਾਂ।
ਅੱਛਾ ਮਤਲਬ ਇੰਨੀ ਗੱਲ ਕਰ ਲੈਂਦਾ।
ਹਾਂ ਮੰਮਾ ਪੜ੍ਹਾਈ ਆਜੋ।
ਅੱਛਾ।
ਫੇਰ-ਫੇਰ ਆਪ ਦੱਸੂਗਾ ਕਿ ਹਾਂ ਬਈ ਇਹ ਗਾਯ ਐ। ਇਹ ਸਕੂਤਰ ਐ ਨਾਨੂ ਦਾ ਸਕੂਟਰ ਹੈ ਯੇ।
ਅੱਛਾ ਹੂੰ।
ਵਨ ਟੂ ਥ੍ਰਰੀ ਸਕ ਸੁਣਾਉਗਾ ਆਪ ਹੀ।
ਹੂੰ।
ਵਨ ਟੂ ਥ੍ਰੀ ਫਾਈਵ ਤੱਕ ਆ ਗਈ ਨਾ ਇਹਨੂੰ। ਮਤਲਬ ਫਾਈਵ ਮੈਂ ਇਹਨੂੰ ਜਦ ਵੀ ਨੁਆ ਰਹੀ ਹੁੰਦੀਆਂ ਹਾਂ ਯਾਂ ਫਿਰ ਕੁੱਛ ਵੀ ਖੁਆ ਰੀ ਹੁੰਦੀ ਆਂ ਅ ਜਦੋਂ ਇਹਦੇ ਮੂੰਹ ਤੇ ਬਾਈਟ ਪਾਣੀ ਹੁੰਦੀ ਆ, ਮੈਂ ਵੰਨ ਬਾਈਟ, ਟੂ ਬਾਈਟ ਥ੍ਰੀ ਬਾਈਟ।
ਹੂੰ।
ਚਲੋ, ਫੇਰ ਕਰਦੇ ਆ ਗੱਲ ਹਨਾ। ਸਤਿ ਸ੍ਰੀ
ਚਲੋ, ਚਲੋ, ਸਤਿ ਸ਼੍ਰੀ ਅਕਾਲ। ਓਕੇ